ਹੈਲੋ,
ਹਾਂਜੀ,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
ਕਿਵੇਂ ਹੋ?
ਵਧੀਆ -ਵਧੀਆ ਤੁਸੀਂ ਸੁਣਾਓ?
ਵਧੀਆ, ਹੋਰ ਕੀ ਬਣਦਾ।
ਬਸ ਕੁਛ ਨੀ, ਠੀਕ -ਠਾਕ। ਵਿਹਲੇ ਬੈਠੇ ਸੀਗੇ, ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰ ਲਈਏ।
ਅੱਛਾ- ਅੱਛਾ ਹੋਰ ਪਰਿਵਾਰ ਵਧੀਆ ਸਾਰਾ ਬੱਚੇ।
ਹਾਂਜੀ- ਹਾਂਜੀ ਠੀਕ- ਠਾਕ ਜੀ ਵਧੀਆ।
ਓਕੇ -ਓਕੇ।
ਗਰਮੀ ਬਹੁਤ ਆ ਕਿਤੇ ਬਾਹਰ- ਅੰਦਰ ਨਿਕਲਿਆ ਨਹੀਂ ਜਾਂਦਾ। ਤੁਹਾਨੂੰ ਪਤਾ ਗਰਮੀ ਚ' ਤਾਂ ਹਾਂਜੀ, ਕੋਈ ਫੰਕਸ਼ਨ ਵੀ ਨਹੀਂ ਆਉਂਦਾ।
ਹਾਂਜੀ, ਇਹ ਤਾਂ ਹੈ ਗਰਮੀ ਤਾਂ ਵੈਸੇ ਬਹੁਤ ਹੋ ਗਈ ਸੀਗੀ ਦੋ- ਤਿੰਨ ਦਿਨ। ਪਰ ਇੱਥੇ ਤਾਂ ਹੁਣ ਦੋ- ਦੋ ਦਿਨ ਹੋ ਗਏ ਲਗਾਤਾਰ ਬਾਰਿਸ਼ ਜਿਹੀ ਪੈ ਰਹੀ ਹੈ ਮੌਸਮ ਠੀਕ ਹੈ। ਮਤਲਬ
ਕਿ, ਬਾਰਿਸ਼ ਹੋ ਰਹੀ ਹੈ? ਹਾਂ।
ਹਾਂਜੀ।
ਪਰ ਇਧਰ ਤਾਂ ਆਪਣੇ ਥੋੜ੍ਹੀ ਗਰਮੀ ਜ਼ਿਆਦਾ ਹੀ ਹੁੰਦੀ ਹੈ ਨਾ।
ਹਾਂਜੀ। ਪੰਜਾਬ ਚ ਤਾਂ ਤੁਹਾਨੂੰ ਪਤਾ ਹੀ ਹੈ। ਫਿਰ
ਹਮ ਹਮ ਹ ਹੋਰ, ਮੈਂ ਸੁਣਿਆ ਕਿ ਤੁਸੀਂ ਅਹ ਫੁਲਕਾਰੀਆਂ ਵਗੈਰਾ ਵੀ ਬਣਾਉਂਦੇ ਹੋ।
ਹਾਂਜੀ- ਹਾਂਜੀ, ਆਪਣਾ ਪੰਜਾਬੀ ਪਹਿਰਾਵਾ ਹਨਾ। ਪਹਿਲਾਂ ਵਧੀਆ ਲੋਕੀ ਲੈਂਦੇ ਸੀ ਅੱਜ ਕੱਲ੍ਹ ਤਾਂ ਸਾਰੇ ਭੁਲਦੇ ਹੀ ਜਾਂਦੇ ਇਹ ਚੀਜ਼ਾਂ।
ਹਾਂਜੀ -ਹਾਂਜੀ। ਇਹ ਤਾਂ ਹੈ ਵੀ ਦੇਖੋ ਪਹਿਲਾਂ ਏਤਾ ਏ ਏਤਾ ਹੈ ਵੀ ਪਹਿਲਾਂ ਦੇਖੋ ਜਿਹੜੀਆਂ ਹਨਾ, ਫੁਲਕਾਰੀਆਂ ਕਿੰਨਾ ਤਰ੍ਹਾਂ ਦੀਆਂ ਫੁਲਕਾਰੀਆਂ ਹੁੰਦੀਆਂ ਸੀ। ਬਾਗ ਫੁਲਕਾਰੀ ਸਿੰਪਲ ਫੁਲਕਾਰੀਆਂ ਨਾ, ਕਿੰਨਾ ਮਤਲਬ ਵੈਸੇ ਤਾਂ ਮੈਨੂੰ ਜ਼ਿਆਦਾ ਨੌਲੇਜ ਹੈ ਨਹੀਂ ਹੈ ਇਹਦੇ ਬਾਰੇ ਪਰ ਜਿੰਨਾ ਵੀ ਮਤਲਬ ਹੈ। ਮੈਨੂੰ ਕਿ ਆਪਣਾ ਪਹਿਰਾਵਾ ਸੀਗਾ ਕਿ ਅਹ ਔਰਤਾਂ ਦਾ ਪਹਿਰਾਵਾ ਹੁੰਦਾ ਸੀ, ਘੱਗਰਾ -ਘੱਗਰੇ ਦੇ ਨਾਲ ਕੁੜਤੀ ਤੇ ਫੇਰ ਹਨਾ ਫੁਲਕਾਰੀ ਹਮ ਤੇ ਫੇਰ ਉਹਨਾਂ ਦਾ ਹਾਰ ਸ਼ਿੰਗਾਰ ਹੁੰਦਾ ਸੀ। ਜਿਵੇਂ ਸੱਗੀ ਫੁੱਲ ਲਾ ਲਏ ਹਨਾ
ਹਾਂਜੀ
ਤੇ ਪੰਜੇਬਾਂ ਤੇ ਫੇਰ ਹਨਾ ਜੋ ਵੀ ਗਹਿਣਾ ਹੁੰਦਾ ਸੀ।
ਹਾਂਜੀ! ਕੈਂਠੇ ਪੈਂਦੇ ਸੀ। ਮੋਰਾਂ ਪੈਂਦੀਆਂ ਸੀ ਤੇ ਵਾਲੇ ਹੁੰਦੇ ਸੀਗੇ
ਹਾਂਜੀ
ਤੇ ਇੱਕ ਉਹ ਹੁੰਦੀ ਸੀ। ਝੂਮਰ ਸੂਈ ਉਹਦਾ ਬੜਾ ਹੁੰਦਾ ਸੀ ਟਰੈਂਡ ਹਨਾ
ਅਤੇ ਪਰ ਹਨਾ ਵੀ ਮਤਲਬ ਜੋ ਹੁਣ ਇਹ ਵਿਰਸਾ ਸੀਗਾ ਆਪਣੀ ਵਿਰਾਸਤ ਜੋ ਆਪਣਾ ਕਲਚਰ ਸੀਗਾ ਇਹ ਹੁਣ ਦੇਖੀਏ ਤਾਂ ਮਤਲਬ ਇਹ ਨਾਟਕ ਤਾਂ ਵਿੱਚ ਗਿੱਧਿਆਂ ਵਿੱਚ ਜਾਂ ਫਿਲਮਾਂ ਵਗੈਰਾ ਚ ਹੀ ਰਹਿ ਗਿਆ ਹਨਾ।
ਹਾਂਜੀ! ਫੁਲਕਾਰੀ ਦਾ ਤੇ ਇੰਨਾ ਹੁੰਦਾ ਸੀ। ਨਾ ਕੋਈ ਮਤਲਬ ਹੁੰਦਾ ਸੀ। ਦਿਨ ਤਿਉਹਾਰ ਜਿੱਦਾਂ ਵੀ ਵਿਆਹ ਲਾ ਲੋ ਆਪਾਂ।
ਹਮ ਹਮ
ਤੇ ਮੁੰਡੇ ਦਾ ਤੇ ਕੁੜੀ ਦਾ ਫੁਲਕਾਰੀ ਦੀ ਬੁੱਕਲ ਵੱਜਦੀ ਸੀ। ਉਹਨਾਂ ਨੂੰ ਬੁੱਕਲ ਮਾਰ ਕੇ ਘਨਾਈ ਧੋਈ ਦੀ ਰਸਮ ਹੁੰਦੀ ਹੈ ਨਾ ਤੀ ਸੁਣਿਆ ਹੀ ਹੋਊਗਾ ਹਨਾ ਤੇ ਚਾਹੇ ਮੁੰਡਾ ਸੀ ਚਾਹੇ ਕੁੜੀ ਸੀ ਤੇ ਉਹਦੇ ਉੱਪਰ ਫੁਲਕਾਰੀ ਦਿੰਦੇ ਹੁੰਦੇ ਸੀਗੇ।
ਹਮ- ਹਮ- ਹਮ- ਹਮ
ਤੇ ਫੇਰ ਜਦੋਂ ਇੱਕ ਬਟਣੇ ਦੀ ਰਸਮ ਆਉਂਦੀ ਆ ਹਨਾ ਹਲਦੀ ਦੀ ਕਹਿ ਦਿੰਦੇ ਆਪਾਂ ਹਲਦੀ ਵ
ਹਾਂ- ਹਾਂ- ਹਾਂ- ਹਾਂ ਆਹ ਵੀ ਉਹੀ ਪਹਿਲਾਂ ਵਟ ਪਹਿਲਾਂ ਕਹਿ ਦਿੰਦੇ ਸੀ। ਬਟਨਾ ਲਾਉਣਾ ਏ, ਹੁਣ ਹਲਦੀ ਕਹਿ ਦਿੰਦੇ ਆ
ਹਾਂਜੀ ਤੇ ਉਹਦੇ ਵਿੱਚ ਵੀ ਹਾਂਜੀ ਵੀ ਉੱਪਰ ਫੁਲਕਾਰੀ ਤਾਣ ਕੇ ਉਹ ਚਾਰੇ ਉਹਦੇ ਕੋਨੇ ਫੜ ਕੇ ਲੇਡੀਜ਼ ਔਰਤਾਂ ਜਿਹੜੀਆਂ ਸੀ ਉਹ ਗਾਣੇ ਗਾਉਂਦੀਆਂ ਸੀਗੀਆਂ।
ਹਾਂਜੀ ਹਾਂਜੀ ਹਾਂ ਮੈਨੂੰ ਯਾਦ ਐ ਕਿ ਮੈਂ ਛੋਟੀ ਜਿਹੀ ਛੋਟੀ ਜਿ ਸੀਗੀ ਵੀ ਕੋਈ ਹੋਊਗੀ ਅਹ ਅੱਠ- ਨੌ ਸਾਲ ਦੀ ਹਨਾ ਤੇ ਉਦੋਂ ਸਾਡੇ ਨਾ ਇੱਕ ਵਿਆਹ ਸੀਗਾ। ਤੇ ਮੈਨੂੰ ਥੋੜਾ- ਥੋੜ੍ਹਾ ਯਾਦ ਹੈ ਕਿ ਉਦੋਂ ਅਹ ਸਾਡੇ ਮੇਰੇ ਅਹ ਭਰਾ ਦੀ ਅਹ ਮੈਰਿਜ ਸੀਗੀ ਕਜ਼ਨ ਦੀ ਤੇ ਉਦੋਂ ਮਤਲਬ ਚਾਰੋ ਤਰਫ ਮੇਰੀਆਂ ਜਿਹੜੀਆਂ ਵੱਡੀਆਂ ਭੈਣਾਂ ਸੀਗੀਆਂ ਹੈ ਨਾ ਉਹਨਾਂ ਨੇ ਫੁਲਕਾਰੀ ਫੜੀ ਹੋਈ ਸੀ ਤੇ ਮੇਰੇ ਭਰਾ ਦੀ ਨਾਈ ਧੋਈ ਮਤਲਬ ਉਹਦੇ ਥੱਲੇ ਕੀਤੀ ਸੀ ਫੁਲਕਾਰੀ ਦੇ ਥੱਲੇ ਵੀ ਇੱਕ ਸ਼ਗਨ ਚੰਗਾ ਸ਼ਗਨ ਮੰਨਿਆ ਜਾਂਦਾ ਸੀ ਹਨਾ
ਮੰਨਦੇ ਹਾਂਜੀ -ਹਾਂਜੀ
ਹਮਮ
ਵੈਸੇ ਵੀ ਫੁਲਕਾਰੀ ਜਿਵੇਂ ਅਹ ਔਰਤਾਂ ਜਿਹੜੀਆਂ ਹਨਾ ਅਹ ਅਹ ਜਿਵੇਂ ਹੁਣ ਸਾਉਣ ਚੱਲੂਗਾ ਸਾਉਣ ਦਾ ਮਹੀਨਾ ਜਿਹੜੇ ਆਪਣੇ ਦੇਸੀ ਮਹੀਨੇ ਹੁੰਦੇ ਆ। ਤੇ ਇਹਦੇ ਵਿੱਚ ਤੀਆਂ ਲੱਗਦੀਆਂ ਤੀਆਂ ਦਾ ਤਿਉਹਾਰ ਆਉਂਦਾ ਹੈ ਨਾ
ਹਾਂਜੀ
ਉਹ ਸਪੈਸ਼ਲੀ ਫੁਲਕਾਰੀਆਂ ਤਿਆਰ ਕਰਵਾਉਂਦੀਆਂ ਸੀ ਸਾਉਣ ਦੇ ਮਹੀਨੇ ਚ ਤੇ ਲੈ ਕੇ ਸਜ ਤੱਜ ਕੇ ਹਨਾ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਕਿ ਅ ਸੱਗੀ ਫੁੱਲ ਹੁੰਦੇ ਸੀ ਕੈਂਠੇ ਹੁੰਦੇ ਸੀ ਮੁੰਡਿਆਂ ਦੇ ਗਲ ਚ ਕੈਂਠੇ ਪਾਏ ਹੁੰਦੇ ਸੀ ਹਨਾ ਤੇ ਕੁੜੀਆਂ ਨਾ ਉਹ ਮੋਰਾ ਪਾਉਂਦੀਆਂ ਸੀਗੀਆਂ, ਪਿੱਪਲ ਪੱਤਾਂ ਪਾਉਂਦੀਆਂ ਸੀਗੀਆਂ, ਹਨਾ ਤੇ ਏਦਾਂ ਤਿਆਰ ਹੋ ਕੇ ਫੁਲਕਾਰੀ ਲੈ ਕੇ ਜਾਂਦੀਆਂ ਸੀਗੀਆਂ
ਹੂੰ, ਉਹੀ ਹੈ ਨਾ ਹੁਣ ਤਾਂ ਮਤਲਬ ਹਾਂਜੀ-ਹਾਂਜੀ। ਹਾਂਜੀ
ਦਾਜ ਵਰੀ ਚ ਮੈ ਕਿਹਾ ਨਵੀਂ ਵਿਆਹੀ ਨੂੰ ਵੀ ਸਹਰਿਆਂ ਵੱਲੋਂ ਵੀ ਤੇ ਪੇਕਿਆਂ ਵੱਲੋਂ ਵੀ। ਵੀ ਫੁਲਕਾਰੀ ਦਿੱਤੀ ਜਾਂਦੀ ਸੀਗੀ,
ਹੂੰ, ਹਾਂ, ਹੁਣ ਤਾਂ ਦੇਖਲੋ ਮਤਲਬ ਕਿ ਇਹ ਸਿਰਫ ਦਿਖਾਵੇ ਵਜੋਂ ਮਤਲਬ ਕਿ ਅਹ ਰਹਿ ਗਿਆ ਹੈ ਵੀ ਕਿ ਥੋੜਾ ਚਿਰ ਵੀ ਜਦੋਂ ਕੋਈ ਸ਼ਗਨ ਕਰਨਾ ਉਦੋਂ ਹੀ ਪਾਉਂਦੇ ਨੇ ਹਨਾ, ਕਿ ਉਹ ਵੀ ਅਹ ਇੱਦਾਂ ਨੀ ਹੈ ਕਿ ਜਿਵੇਂ ਪਹਿਲਾ ਲੇਡੀਜ਼ ਉੱਪਰ ਲੈਂਦੀਆ ਸੀ ਆਪਣੇ ਫੁਲਕਾਰੀ ਕਿ ਸਿਰ ਦੇ ਉੱਪਰ ਹਨਾ, ਦੋਸੜੀਆ ਲੈਂਦੀਆ ਸੀ ਹਨਾ ਜਿਵੇਂ ਪਹਿਲਾਂ ਦੋ ਚੁੰਨੀਆਂ ਲੈਂਦੀਆ ਸੀ ਉਹਨੂੰ ਦੋ ਥੋੜੀ ਬੋਲ ਦਿੰਦੇ ਸੀਗੇ ਤੇ ਕਿ ਹੁਣ ਹੁਣ ਤਾਂ ਸਿਰਫ ਉਹ ਹੈ ਕਿ ਚੁੰਨੀ ਲਈ ਦੀ ਆ ਉਹ ਵੀ ਗਲ ਚ ਪਾਈ ਹੁੰਦੀ ਹੈ ਫੁਲਕਾਰੀ ਵੀ ਬਸ ਬਾਹਵਾਂ ਜਿਆ ਤੇ ਰੱਖੀ ਹੁੰਦੀ ਹੈ,
ਹਾਂਜੀ
ਇੱਕ ਸ਼ੋਅ ਦੇ ਵਜੋਂ ਹੁਣ ਤਾਂ ਉਹਨੂੰ ਯੂਜ ਕਰਨ ਲੱਗ ਗਏ ਨੇ ਜੋ ਆਪਣਾ ਕਲਚਰ ਆ ਹੈ ਨਾ ਪਹਿਰਾਵਾ ਇਹ ਜੋ ਤੇ ਇਹ ਦੇਖਲਓ ਕਿ ਤੀਆਂ- ਤੀਆਂ ਕਿੰਨਾ ਵਧੀਆ ਤਿਉਹਾਰ ਹੁੰਦਾ ਸੀਗਾ ਹਨਾ, ਕੀ ਸੌਉਣ ਦੇ ਵਿੱਚ ਵਿੱਚ ਕੁੜੀਆਂ ਆਪਣੇ ਸਹੁਰਿਆਂ ਤੋਂ ਪੇਕਿਆਂ ਨੂੰ ਜਾਂਦੀਆਂ ਸੀ ਹਨਾ ਪੇਕੇ ਰਹਿੰਦੀਆਂ ਸੀ ਸ਼ੌਉਣ- ਸੌਉਣ ਕੀ ਕਹਿੰਦੇ ਸਿਆਨੇ ਕਹਿੰਦੇ ਹੁੰਦੇ ਸੀ ਕੇ ਸੱਸ ਨੂੰ ਤੇ ਨੂੰਹ ਨੂੰ ਇੱਕ ਦੂਜੇ ਦੇ ਮੱਥੇ ਨਹੀ ਲੱਗਣਾ ਚਾਹੀਦਾ ਹਨਾ ਸਾਉਣ ਦੇ ਮਹੀਨੇ,
ਹਾਂ, ਹੁਣ ਤੇ ਰਸਮੀ ਹੀ ਭੁੱਲ ਗਏ ਲੋਕੀ,
ਹਾਂਜੀ-ਹਾਂਜੀ। ਤੇ ਕੁੜੀਆਂ ਮਤਲਬ ਸਾਰੀਆਂ ਆਪਣੇ ਪੇਕੇ ਜਾਂਦੀਆਂ ਸੀ, ਫਿਰ ਉੱਥੇ ਸ਼ਾਮ ਨੂੰ ਹਰ ਅਹ ਮਤਲਬ ਸਾਰੇ ਸਾਉਣ ਦੇ ਵਿੱਚ ਸ਼ਾਮ ਨੂੰ ਇਕੱਠੀਆਂ ਹੁੰਦੀਆ ਸੀਗੀਆਂ ਹਨਾ, ਆਪਣੀਆ ਜਿਹੜੀਆਂ ਛੜ ਗਈਆ, ਉਹਨਾਂ ਦੀਆਂ ਸਹੇਲੀਆਂ ਹੁੰਦੀਆ ਸੀ, ਉਹਨਾਂ ਨੂੰ ਮਿਲਦੀਆ ਸੀ, ਅਹ ਦੁੱਖ ਸੁੱਖ ਸਾਂਝੇ ਕਰ ਸੀ ਫਿਰ ਤੀਆਂ ਦੇ ਵਿੱਚ ਇਕੱਠੀਆਂ ਹੋ ਕੇ ਆਪਣੀਆਂ ਤੀਆਂ ਬਣਾਉਂਦੀਆਂ ਸੀ, ਹਨਾ ਆਪਣੇ ਪੇਕੇ ਆਉਣ ਦੀ ਖੁਸ਼ੀ ਜਾਹਿਰ ਕਰਦੀਆਂ ਸੀ ਹਨਾ
ਹਾਂਜੀ-ਹਾਂਜੀ।
ਤੇ ਹੁਣ ਦੇਖਲੋ ਹੁਣ ਤਾਂ ਮਤਲਬ ਤਿਉਹਾਰ ਰਹਿ ਹੀ ਨਹੀਂ ਗਿਆ, ਹੁਣ ਚਲੋ ਠੀਕ ਹੈ ਕਿ ਗੋਰਮੈਂਟ ਲਗਵਾਉਂਦੀਆਂ ਨੇ ਤੀਆ ਜਾਂ ਫਿਰ ਪਿੰਡਾਂ ਦੇ ਵਿੱਚ ਸਰਪੰਚ ਜਾਂ ਕੋਈ ਮੋਤਵਾਰ ਬੰਦੇ ਲਗਵਾਉਂਦੇ ਨੇ ਹੈਨਾ ਉਹ ਵੀ ਸਿਰਫ਼ ਇੱਕ ਦਿਨ ਵਾਸਤੇ ਉਹ ਵੀ ਇੱਕ ਦੋ ਘੰਟਿਆ ਵਾਸਤੇ ਬਸ
ਹਾਂਜੀ, ਬਾਕੀ ਦੇਖੀਏ ਜਿਵੇਂ ਹੁਣ ਬੱਚੇ ਅੱਜ ਕੱਲ੍ਹ ਦੇ ਇਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਹੀ ਨਹੀਂ ਹੈਗਾ। ਤੇ ਜੇ ਹੁਣ ਆ ਆਪਾਂ ਹਨਾ ਵੀ ਖੁਦ ਇਹਨਾਂ ਚੀਜ਼ਾਂ ਨੂੰ ਜਿਵੇਂ ਮੰਨ ਲਓ, ਤੁਸੀਂ ਕਿਹਾ ਵੀ ਪਿੰਡਾਂ ਦੇ ਸਰਪੰਚ ਜਾਂ ਕੋਈ ਮੋਤਵਾਰ ਬੰਦੇ ਵੀ ਪਿੰਡਾਂ ਦੇ ਵਿੱਚ ਚਲੋ ਹਨਾ ਅਹ ਲਵਾਉਣ ਤੀਆਂ ਵਗੈਰਾ ਲਗਵਾਉਣ, ਜਾਂ ਇੱਦਾਂ ਦੇ ਕੋਈ ਛੋਟੇ- ਛੋਟੇ ਫੰਕਸ਼ਨ ਰੱਖਣ ਤੇ ਫਿਰ ਬੱਚਿਆਂ ਨੂੰ ਵੀ ਇਹ ਚੀਜ਼ ਬਾਰੇ ਪਤਾ ਲੱਗੇ ਹਨਾ,
ਹਾਂਜੀ-ਹਾਂਜੀ, ਉਹੀ ਹੈ ਨਾ ਕਿ ਮਤਲਬ ਅਹ ਜੇ ਸੋਚੀਏ ਤਾਂ ਆਪਾਂ ਨੂੰ ਵੀ ਉਨੀ ਨੌਲੇਜ ਨਹੀਂ ਹੈਗੀ ਹੈ, ਕਲਚਰ ਦੀ ਪਹਿਰਾਵਾ ਵਗੈਰਾ ਦੀ ਕਿ ਜਿੰਨੀ ਪਹਿਲਾਂ ਵਾਲੇ ਲੋਕਾਂ ਨੂੰ ਹੁੰਦੀ ਸੀ ਤੇ ਪਹਿਲਾਂ ਵਾਲੇ ਲੋਕ ਮਤਲਬ ਪਹਿਲਾਂ ਵਾਲੇ ਜਿਹੜੇ ਸਿਆਣੇ ਬਜ਼ੁਰਗ ਸੀ, ਉਹਨਾਂ ਤੋਂ ਆਪਾਂ ਕੁਛ ਸਿੱਖਿਆ ਹੀ ਨਹੀ ਆ, ਤੇ ਹੁਣ ਆਪਾਂ ਨੂੰ ਮਤਲਬ ਮਤਲਬ ਅੱਗੇ ਆਪਣੇ ਬੱਚਿਆਂ ਨੂੰ ਦੱਸਣ ਦੇ ਲਈ ਪ੍ਰੋਬਲਮਸ ਆ ਰਹੀਆਂ ਨੇ,
ਪ੍ਰੋਬਲਮ ਆ ਰਹੀਆਂ ਹਾਂਜੀ, ਸਲਵਾਰ ਸੂਟ ਪਾ ਕੇ ਕੁੜੀਆਂ ਉੱਤੇ ਫੁਲਕਾਰੀ ਰੈਂਦੀਆਂ ਚੁੰਨੀਆਂ ਮੁੰਡੇ ਕੁੜਤੇ ਚਾਦਰਰੇ ਪਾਉਂਦੇ ਸੀ ਹਨਾ ਤੇ ਅੱਜ ਕੱਲ੍ਹ ਦੇ ਮੁੰਡੇ ਤਾਂ ਜੀਨਾਂ ਤੋਂ ਬਿਨਾਂ ਰਹਿੰਦੇ ਹੀ ਨੀ ਗੇ। ਤੇ ਕੁੜਤੇ-ਚਾਦਰੇ ਨਾਲ ਵੈਸੇ ਕਿੰਨੇ ਵਧੀਆ ਲੱਗਦੇ ਸੀਗੇ ਹਨਾ? ਗਲਾਂ'ਚ ਕੈਂਠੇ ਪਾਉਂਦੇ ਸੀ। ਹੈਲੋ।
ਹਾਂਜੀ, ਅਵਾਜ਼ ਕੱਟ ਗਈ ਸੀ, ਤੁਹਾਡੀ।
ਹਾਂਜੀ-ਹਾਂਜੀ ਤੁਹਾਡੀ ਵੀ ਨੀ ਆ ਰਹੀ ਸੀ, ਮੈਨੂੰ।
ਅੱਛਾ-ਅੱਛਾ, ਤੇ ਹੁਣ ਇਹੀ ਦੇਖੋ ਕਿ, ਅ ਮਤਲਬ ਮਤਲਬ ਹੁਣ, ਮੁੰਡੇ ਵੀ ਪਹਿਲਾਂ ਦੇਖੋ ਅਹ-ਅਹ ਪਹਿਲਾਂ ਵਾਲੇ ਜੋ ਸੀਗੇ ਹਨਾ ਕੁੜਤੇ ਚਾਦਰੇ ਪਾਉਂਦੇ ਸੀ ਹਨਾ ਤੇ, ਅਹ ਜਿਵੇਂ ਹੁਣ ਆਪਾਂ ਦੇਖਦੇ ਆਂ ਕਿ ਫਿਲਮਾਂ ਦੇ ਵਿੱਚ ਮੇਲਾ ਦਿਖਾਇਆ ਹੁੰਦਾ, ਤੇ ਮੇਲੇ ਦੇ ਵਿੱਚ ਅਹ ਮੁੰਡਿਆਂ ਦੇ ਕੁੜਤੇ-ਚਾਦਰੇ ਪਾਏ ਹੁੰਦੇ ਨੇ, ਕੈੰਠਾ ਪਾਇਆ ਹੁੰਦਾ ਨੇ, ਹੈਣਾ। ਪੰਜਾਬੀ ਗੀਤਾਂ ਦੇ ਵਿੱਚ ਦਿਖਾਂਉਦੇ, ਹਾਂਜੀ ਜੰਮਾ ਵਾਲੀ ਹੋਈ ਏ, ਡਾਂਗ ਹਣਾ। ਤੇ ਹੁਣ ਤਾਂ ਮਤਲਬ, ਅ ਅੱਜ-ਕੱਲ ਦੇ ਮੁੰਡੇ ਤਾ ਕੁੜਤਾ-ਪਜਾਮਾ ਵੀ ਬਹੁਤ ਘੱਟ ਪਾਉਂਦੇ ਨੇ, ਮਤਲਬ ਕੁੜਤਾ-ਚਾਦਰਾ ਤਾਂ ਕਈ ਵਾਰੀ ਦੇਖਣ ਨੂੰ ਮਿਲਦਾ ਹਨਾ, ਉਹ ਵੀ ਪਤਾ ਉਹਨਾਂ ਦੀ ਦੇਖਣ ਨੂੰ ਮਿਲਦਾ ਹੈ, ਕਿ ਜੋ ਮਤਲਬ ਬਹੁਤ ਬਜ਼ੁਰਗ ਨੇ ਹਣਾ, ਉਹ ਅੱਜ ਵੀ ਮਤਲਬ ਆਪਣਾ ਪਹਿਰਾਵਾ ਸਾਂਭਿਆ ਹੋਇਆ ਉਹਨਾਂ ਨੇ। ਅੱਜ ਵੀ ਓ ਪਾਉਂਦੇ ਨੇ, ਹਨਾ ਚਾਦਰੇ ਲਾਉਂਦੇ ਨੇ। ਬਸ, ਉਹ ਵੀ ਕਿਤੇ-ਕਿਤੇ ਰਹਿ ਗਿਆ, ਕਿਉਂਕਿ ਬਜ਼ੁਰਗ ਵੀ ਤਾਂ ਹੁਣ ਬਹੁਤ ਘੱਟ ਰਹਿ ਗਏ ਨੇ, ਹਨਾ।
ਬਜ਼ੁਰਗ ਬਹੁਤ ਘੱਟ ਰਹਿ ਗਏ, ਹਾਂਜੀ ਬਾਕੀ ਕੁਛ ਏਦਾਂ ਵੀ ਹੈ ਨਾ ਅੱਜ ਦੀ ਪੀੜੀ ਅਹ, ਹੈਗੀ, ਜਿਹੜੀ ਉਹ ਜਾਨਨਾ ਵੀ ਨੀ, ਚਾਹੁੰਦੀ ਵੀ ਸਾਡਾ, ਕੀ ਸੀਗਾ ਹਨਾ ਰੀਤੀ-ਰਿਵਾਜ। ਕੀ ਸੀਗੇ, ਕੀ ਸਾਡਾ ਕਲਚਰ
ਹੂੰ। ਕਿਉਂਕਿ ਟੈਕਨੋਲੋਜੀ ਨੇ ਸਾਰੇ ਕਲਚਰ ਨੂੰ, ਮਤਲਬ ਉਹ ਕਰਤਾ ਹੈ, ਸਾਰੇ ਕਲਚਰ ਨੂੰ ਪਹਿਰਾਵੇ ਨੂੰ, ਜਿਹੜੇ ਆਪਣੇ ਅ ਰੀਤੀ ਰਿਵਾਜ ਅਸੀ ਉਹਨਾਂ ਨੂੰ ਸਾਰਿਆਂ ਨੂੰ ਢੱਕ ਲਿਆ ਏ, ਟੈਕਨੋਲਜੀ ਨੇ ਮਤਲਬ ਸਾਰੇ ਲੋਕੀ ਟੈਕਨੋਲੇਜੀ ਦੇ ਪਿੱਛੇ ਹੋ ਗਏ ਨੇ, ਕਿ ਟੈਕਨੋਲੋਜੀ ਨੇ ਅੱਗੇ ਵਾਲੀ ਜੋ ਚੀਜ਼ ਐ, ਜਨਰੇਸ਼ਨ ਹੈ ਆਉਣ ਵਾਲੀ ਕਿ ਟੈਕਨੋਲੋਜੀ ਹੀ ਕੰਮ ਆਉਣੀ ਏ, ਹੈਨਾ। ਫੋਨ ਨੇ ਮੋਬਾਇਲ ਫੋਨ ਨੇ ਬਹੁਤ ਚੀਜ਼ਾਂ, ਮਤਲਬ ਜਿਹੜੀਆਂ ਆਪਣੀਆਂ ਕਰਤੀਆਂ ਨੇ ਹਨਾ। ਪਰਿਵਾਰਾਂ ਦੇ ਵਿੱਚ ਅੱਜ-ਕੱਲ ਕੋਈ ਦਾਦਾ-ਦਾਦੀ ਦੇ ਕੋਲੇ ਨੀ ਬੈਠਦਾ ਹਣਾ। ਇਹ ਵੀ ਇੱਕ ਕਲਚਰ ਸੀ ਆਪਣਾ ਕਿ ਬਜ਼ੁਰਗ, ਆਪਣੇ ਮਾਂ, ਦਾਦਾ, ਦਾਦੀ ਬੱਚਿਆਂ ਨੂੰ ਆਪਣੇ ਰਾਤ ਨੂੰ ਕੋਲੇ ਬਿਠਾਉਂਦੇ ਹੁੰਦੇ ਸੀ ਤੇ, ਬਾਤਾ ਸੁਣਾਉਂਦੇ ਹੁੰਦੇ ਸੀ, ਹਨਾ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਹਨਾ, ਤੇ ਮੇਰੀ ਦਾਦੀ ਨੇ ਸਾਨੂੰ ਬਾਤਾਂ ਸੁਣਾਉਣੀਆਂ ਸੀਂ ਉਹਨਾ ਚੇਰ ਸੋਣਾ ਹੀ ਨਾ, ਕਿ ਸਾਨੂੰ ਅੱਜ ਇਹ ਵਾਲੀ ਬਾਤ ਸੁਣਾ ਹਨਾ ਜੇ ਦਾਦੀ ਨੇ ਸਾਡੀ ਨੇ ਕਹਿਣਾ ਵੀ ਨਹੀਂ, 'ਮੈਂ' ਅੱਜ ਥੱਕੀ ਹੋਈ ਹਾਂ ਨਹੀਂ ਅਸੀਂ ਕਹਿਣਾ, ਨਹੀਂ-ਨਹੀਂ ਦਾਦੀ ਭਾਵੇਂ ਛੋਟੀ ਜਿਹੀ ਇੱਕ ਬਾਤ ਹੀ ਸੁਣਾਦੇ, ਬਸ ਸੁਣਾਦੇ ਤੇ ਪਤਾ ਹੀ ਨਹੀਂ ਲੱਗਣਾ ਕਦੋਂ, ਮ ਮਤਲਬ ਬਾਤ ਸੁਣਦੇ-ਸੁਣਦੇ, ਹਨਾ ਸੌਂ ਜਾਣਾ ਤੇ ਹੁਣ ਤਾਂ ਮਤਲਬ ਹੈਹੀ ਨਹੀਂ ਉਹ ਚੀਜ਼ਾਂ ਤੇ ਅ ਇਹ ਆਪਣੇ ਵਿੱਚ ਵੀ ਹੈ ਕਿ, ਹੁਣ ਆਪਾਂ ਨੂੰ ਵੀ ਨੀ ਯਾਦ ਹੈਗਾ।
ਆਪਾਂ ਨੂੰ ਵੀ ਯਾਦ ਨੀ, ਬਾਕੀ ਆਪਾਂ ਕੰਮਾ ਕਾਰਾਂ'ਚ ਹੀ ਅੱਜ-ਕੱਲ ਇਨਾ ਰੁੱਝੇ ਹੋਏ ਆਂ ਵੀ ਟਾਈਮ ਹੀ ਨਹੀਂ ਆਪਾਂ ਇਹਨਾਂ ਚੀਜ਼ਾਂ ਨੂੰ, ਬਸ ਤੇ ਕੱਢਦੇ, ਖੁਦ ਨੀ ਕੱਢਦੇ, ਆਪਾਂ ਫਿਰ ਬੱਚਿਆਂ ਨੂੰ ਕੀ ਸਮਝਾਵਾਂਗੇ ਹਨਾ। ਵਿਆਹ ਦੀਆਂ ਰਸਮਾਂ ਦੇ ਵਿੱਚ ਤਾਂ ਕਿੰਨਾ ਜ਼ਿਆਦਾ ਰਸਮਾਂ ਹੁੰਦੀਆਂ ਸੀਗੀਆਂ। ਘੋੜੀਆਂ ਗਾਉਂਦੇ ਸੀ ਅੱਗੇ ਹਨਾ ਸੁਹਾਗ ਗਾਉਂਦੇ ਸੀਗੇ ਤੇ ਅੱਜ ਕੱਲ੍ਹ ਕਿੱਥੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ।
ਹਾਂਜੀ ਚਲੋ ਠੀਕ ਹੈ ਮੈਨੂੰ ਕੋਲ ਆ ਰਹੀ ਸੀ ਕਿ ਮੈਂ ਕਰਦੀ ਹਾਂ ਤੁਹਾਡੇ ਨਾਲ ਬਾਦ ਚ ਗੱਲ ਠੀਕ ਹੈ।
ਹਾਂਜੀ-ਹਾਂਜੀ ਹਾਂਜੀ ਠੀਕ ਹੈ ਜੀ ਬਾਏ-ਬਾਏ ਸਸ ਸ੍ਰੀ ਕਾਲ।